ਹੈਲੋ ਸਤਿ ਸ੍ਰੀ ਅਕਾਲ ਭੈਣ ਜ
ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਕੀ ਹਾਲ ਨੇ ਤੁਹਾਡੇ ਭੈਣ ਜੀ
ਵਧੀਆ ਵਧੀਆ ਮੈਂ ਕਿਹਾ ਅਸੀਂ ਯਾਦ ਕਰ ਲਈਏ ਭੈਣਜੀ ਨੂੰ ਤੁਸੀਂ ਤੇ ਯਾਦ ਹੀ ਨਹੀਂ ਕਰਦੇ ਸਾਨੂੰ
ਨਹੀਂ ਮੈਂ ਬਸ ਸੋਚ ਹੀ ਰਹੀ ਸੀ ਤੁਹਾਨੂੰ ਫੋਨ ਫੋਨ ਕਰਾਂ ਗੱਲ ਕਰਨੀ ਸੀ ਕੋਈ ਮੈਂ ਹੋਰ ਬੱਚੇ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਸਭ ਠੀਕ ਨੇ ਉਹ ਤੁਸੀਂ ਕਹਿ ਰਹੇ ਸੀ ਤੁਸੀਂ ਕੋਈ ਗੱਲ ਕਰਨੀ ਸੀ ਦੱਸੋ ਕੀ ਕੰਮ ਪੈ ਗਿਆ ਅੱਜ ਸਾਡੇ ਨਾਲ
ਅੱਛਾ ਉਹ ਮੈਂ ਕਹਿੰਦੀ ਸੀ ਬਈ ਤੁਹਾਡੀ ਨਾ ਸਕਿੰਨ ਮੈਨੂੰ ਬਹੁਤ ਅੱਛੀ ਲੱਗਦੀ ਏ ਐਵੇਂ ਬੇਬੀ ਸਕਿੰਨ ਲੱਗਦੀ ਤੁਹਾਡੀ ਲੱਗਦਾ ਹੀ ਨਹੀ ਬਾਈ ਤੁਸੀਂ ਮਤਲਬ ਦੋ ਤਿੰਨ ਬੱਚਿਆਂ ਦੀ ਮੰਮੀ ਹੈਗੇ ਹੋ ਅਤੇ ਤੁਸੀਂ ਮੈਨੂੰ ਆਪਣਾ ਡੇਲੀ ਸਕਿੰਨ ਰੂਟੀਨ ਦੱਸ ਸਕਦੇ ਓ ਅਗਰ ਤੁਹਾਨੂੰ ਬੁਰਾ ਨਾ ਲੱਗੇ ਵੀ
ਨਹੀਂ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈ ਮੈਂ ਦੱਸ ਦੇਣੀ ਹਾਂ ਮੈਂ ਜ਼ਿਆਦਾਤਰ ਨਾ ਹੋਮਮੇਡ ਰੈਮੀੇਡੀ ਹੀ ਪ੍ਰੈਫਰ ਕਰਨੀ ਹਾਂ
ਅੱਛਾ
ਉਹ ਅਗਰ ਕੋਈ ਬੈਨੀਫਿਟ ਤੇ ਨਹੀਂ ਦੇਗੀ ਤੇ ਸਕਿਨ ਨੂੰ ਹਾਰਮ ਵੀ ਨਹੀਂ ਕਰੇਗੀ ਹੋਮਮੇਡ ਰੈਮੇਡੀ।
ਅੱਛਾ ਤੇ ਅ। ਅੱਛਾ ਤੁਸੀਂ ਫਰੀ ਹੈਗੇ ਹੋ ਤਾਂ ਮੈਨੂੰ ਦੱਸ ਦੇਣਾ ਮੈਂ ਨੋਟ ਕਰ ਲਵਾਂਗੀ ਫਿਰ ਮੈਂ ਉਵੇਂ ਹੀ ਕਰ ਲਾਂਗੀ ਐਕਚੁਲੀ ਨਾ ਮੇਰੀ। ਸਕਿੰਨ 'ਚ ਥੋੜ੍ਹੇ ਪਿੰਪਲਸ ਵਗੈਰਾ ਹੋਏਦੇ ਨੇ ਤੇ ਗਰਮੀ ਕਰਕੇ ਨਾ ਵੈਦਰ ਜਿਵੇਂ ਚੇਂਜ ਹੋਇਆ ਤੇ ਮੈਨੂੰ ਮਤਲਬ ਮਤਲਬ ਸਕਿੰਨ ਨੂੰ ਕੁਛ ਵੀ ਸ਼ੂਟ ਨੀ ਕਰ ਰਿਆਂ ਤੇ ਮੈਂ ਕਿਹਾ ਤੁਹਾਡੇ ਕੋਲ ਪੁੱਛਾ ਕੁ ਕੁਛ ਹੈਲਦੀ ਸਕਿੰਨ ਕਰਨ ਵਾਸਤੇ ਕੁਛ ਹੋਮ ਰੈਮੀੇਡੀਜ਼ ਵਗੈਰਾ ਜੋ ਤੁਸੀਂ ਯੂਜ਼ ਕਰਦੇ ਓ
ਤੁਹਾਡੀ ਸਕਿਨ ਨਾ ਸੈਂਸੀਟਿਵ ਬਹੁਤ ਹੋਣੀ ਏ ਫੇਰ ਮੇਰੀ ਗੱਲ ਮੰਨੋ ਤੁਸੀਂ ਨਾ ਫੇਸ ਤੇ ਫੇਸ ਪੈਕ ਲਗਾਉਣ ਤੋਂ ਅੱਛਾ ਨਾ ਆਪਣੀ ਡਾਇਟ ਦਾ ਥੋੜਾ ਧਿਆਨ ਦਓ ਸਾਡੇ ਫੇਸ ਲੀਸ ਸਕਿਨ ਲਈ ਸਾਡੇ ਹੇਅਰਸ ਵਗੈਰਾ ਲਈ ਡਾਇਟ ਬਹੁਤ ਜ਼ਰੂਰੀ ਹੁੰਦੀ ਹੈ
ਹਾਂਜੀ ਆ ਤਾਂ ਤੁਸੀਂ ਸਹੀ ਗੱਲ ਕਹਿ ਰਹੇ ਹੋ। ਆਪਾਂ ਜੋ ਖਾਂਦੇ ਹਾਂ ਉਹੀਓ ਸਾਡੇ ਮਤਲਬ। ਸਕਿੰਨ ਤੇ ਬਾਹਰ ਦਿਖਦਾ ਵੇ। ਵਾਲਾਂ ਨੂੰ ਵੀ ਉਹੀਓ ਚੀਜ਼ ਦਿਖਦੀ ਏ ਦੇਖੋ ਮੈਂ ਡਾਇਟ ਤਾਂ ਮਤਲਬ ਅੱਛੀ ਲੈਂਦੀ ਹਾਂ। ਸਹੀ ਲੈਂਦੀ ਹ ਫਿਰ ਵੀ ਮੈਨੂੰ ਮਤਲਬ ਸਕਿੰਨ ਵਾਸਤੇ ਤੁਹਾਡੇ ਕੋਲੌ ਪੁੱਛਣਾ ਸੀ।
ਅੱਛਾ ਨੀ ਮੈਂ ਦੱਸਣੀ ਹ ਹਾਂਜੀ। ਆ ਦੇਖ ਤੁਹਾਨੂੰ ਟੈਨਿੰਗ ਵਗੈਰਾ ਹੋਈ ਦੀ ਹੈ ਸ਼ਾਇਦ ਹੈ ਨਾ?
ਹਾਂਜੀ, ਉਹ ਐਕਚੁਲੀ ਥੋੜ੍ਹਾ ਬਹੁਤ। ਧੁੱਪ ਤੇ ਜਾਹੀਦਾ ਵੀ ਹੈ ਕੁਛ ਘਰ ਦੇ ਕੰਮ ਵੀ ਹੁੰਦੇ ਨੇ ਬਾਹਰ ਨਿਕਲਣਾ ਹੁੰਦਾ ਏ ਟੈਨਿੰਗ ਤਾਂ ਹੋ ਹੀ ਜਾਂਦੀ ਹੈ।
ਜੀ ਜੀ। ਟੈਨਿੰਗ ਦਾ ਮੈਂ ਬੈਸਟ ਤੁਹਾਨੂੰ ਦੱਸਦੀ ਹਾਂ ਜੋ ਮੈਂ ਖੁਦ ਯੂਜ ਕਰਨੀ ਹਾਂ ਬਸ ਜ਼ਿਆਦਾ। ਕੁਛ ਨੀ ਕਰਨਾ ਤੁਸੀਂ ਦੋ ਪ੍ਰੋਡਕਟ ਹੀ ਯੂਜ ਕਰਨੇ ਆ। ਉਹ ਪ੍ਰੋਡਕਟਸ ਹਾਂਜੀ ਨੋਰਮਲੀ ਹਰ ਕਿਚਨ ਦੇ ਵਿੱਚ ਅਵੇਲੇਬਲ ਹੁੰਦੇ ਨੇ।
ਅੱਛਾ ਅੱਛਾ।
ਤੁਸੀਂ ਬਸ ਇੱਕ ਪਾਉਚ ਕੋਫੀ ਲੈਣਾ।
ਅੱਛਾ ਜਿਹੜੀ ਆਪਾਂ ਆਪਾਂ ਜਿਹੜੀ ਕੌਫੀ ਬਣਾ ਕੇ ਪੀਂਨੇ ਹਾਂ।
ਹਾਂਜੀ ਨੈਸ ਕੈਫੇ ਦਾ ਪਾਊਚ ਆਉਂਦੇ ਨੇ ਨਾ।
ਹਾਂਜੀ ਇੱਕ ਬਰੂ ਦੀ ਵੀ ਕੌਫੀ ਆਉਂਦੀ ਹੈ ਕੋਈ ਵੀ ਲੈ ਸਕਦੇ ਹਾਂ।
ਹਾਂਜੀ ਕੋਫੀ ਤੁਸੀਂ ਕੋਈ ਸੀ ਵੀ ਲਓ ਇੰਗ੍ਰਡੀਂਟਸ ਤਾਂ ਸੇਮ ਹੀ ਹੁੰਦੇ
ਅੱਛਾ ਅੱਛਾ।
ਹਾਂਜੀ ਤੁਸੀਂ ਕੌਫੀ ਪਾਓ। ਕਫੀ ਦੇ ਵਿੱਚ ਇੱਕ ਟੇਬਲ ਸਪੂਨ ਹਨੀ ਮਿਕਸ ਕਰ ਲੋ।
ਅੱਛਾ ਜਿਹੜਾ ਆਪਾਂ ਸ਼ਾਹਿਦ ਮਤਲਬ ਸਰਦੀਆਂ ਵਿੱਚ ਬੱਚਿਆਂ ਨੂੰ ਵੀ ਦਿੰਦੇ ਹਾਂ ਖੁਦ ਵੀ ਲੈਂਦੇ ਹਾਂ।
ਧਿਆਨ ਰੱਖਣਾ ਤੁਹਾਡੀ ਹਨੀ ਓਰੀਜਨਲ ਹੋਣੀ ਚਾਹੀਦੀ ਹੈ। ਇਹ ਮਾਰਕੀਟ ਚ ਅੱਜ ਕੱਲ ਬੜੀ ਉਹ ਆ ਰਹੇ ਨੇ ਨਾ। ਮਿਲਾਵਟ ਵਗੈਰਾ ਵਾਲੇ ਹਨੀ ਓਰੀਜਨਲ ਹੋਣੀ ਚਾਹੀਦੇ ਨੇ ਤੁਹਾਡੇ।
ਅੱਛਾ।
ਮਿਕਸ ਕਰਕੇ ਨਾ।
ਅੱਛਾ ਇੱਕ ਚਮਚ ਸ਼ਹਿਦ ਲੈਣਾ ਵੇ ਅਤੇ ਇੱਕ ਚਮਚ ਹੀ ਕੌਫੀ ਲੈਣਾ।
ਹਾਂਜੀ, ਹਾਂਜੀ ਉਹ ਥਿਕ ਥਿਕ ਪੇਸਟ। ਬਣਨਾ ਚਾਹੀਦੇ, ਕਾਫ਼ੀ ਪਤਲਾ ਨੀ ਹੋਏ ਕਿਉਂਕਿ ਆਪਾਂ ਫੇਸ ਤੇ ਲਗਾਵਾਂਗੇ ਨਾ ਫਿਰ। ਪਤਲਾ ਉਹ ਨੀਚੇ ਆਏਗਾ ਸਾਰਾ।
ਅੱਛਾ ਅੱਛਾ, ਜਿੱਦਾਂ ਆਪਾਂ ਫੇਸ ਪੈਕ ਲਗਾਨੇ ਹਾਂ, ਉਂਝ ਦਾ ਟੈਕਸਚਰ ਹੋਣਾ ਚਾਹੀਦਾ ਉਹਦਾ।
ਹਾਂਜੀ, ਹਾਂਜੀ, ਹਾਂਜੀ, ਉਹਨੂੰ ਤੁਸੀਂ। ਬਟ ਨਾਈਟ ਨੂੰ ਟਰਾਈ ਕਰਨਾ ਸੋਣ ਤੋਂ ਪਹਿਲਾਂ।
ਅੱਛਾ ਮਤਲਬ ਸੌਣ ਤੋਂ ਪਹਿਲਾਂ ਮਤਲਬ ਫੇਸ ਵੋਸ਼ ਕਰਨਾ ਵੇ। ਪਹਿਲੇ ਸਿੰਪਲੀ ਵੋਟਰ ਨਾਲ।
ਨੋਰਮਲੀ ਹਾਂ ਸਿੰਪਲੀ ਵੋਟਰ ਨਾਲ ਫੇਸ ਵ ਵਾਸ਼ ਕਰਕੇ। ਇਹ ਰੈਮੀਡੀ ਤੁਸੀ ਫਿਫਟੀਨ ਮੀਨਟਸ ਲਗਾ ਕੇ ਆਪਣੇ ਫੇਸ ਤੇ ਛੱਡ ਦੇਣੀ ਹੈ।
ਅੱਛਾ।
ਹਾਂਜੀ, ਜਿਹੜੇ ਪਿੰਪਲਸ ਹੁੰਦੇ ਨੇ ਐਕ ਐਕਨ ਵਗੈਰਾ ਹੋ ਜਾਂਦੇ ਨੇ ਨਾ। ਉਦਾ ਵੀ ਬਹੁਤ। ਤੋਂ ਜ਼ਿਆਦਾ ਅੱਛਾ ਚੀਜ਼ ਹੈਗਾ ਕਾਫੀ ਬਹੁਤ ਅੱਛੀ ਹੈ ਸਾਡੀ ਸਕਿੱਨ ਲਈ। ਸਭ ਠੀਕ ਹੋ ਜਾਏਗੇ ਫਿਫਟੀਨ ਮਿੰਟ ਛੱਡ ਦੇਣਾ ਤੁਸੀਂ।
ਅੱਛਾ, ਫਿਰ ਫਿਫਟੀਨ ਮਿੰਟ ਛੱਡ ਕੇ ਇਹ ਡਰਾਈ। ਤਾਂ ਨਹੀਂ ਹੋਏਗਾ ਨਾ ਕਿਉਂਕਿ ਇਹਦੇ ਵਿੱਚ ਅਸੀਂ ਸ਼ਹਿਦ ਪਾਇਆ ਵੇ ਤੇ ਉਹ ਤਾਂ ਚਿਪ ਚਿਪਾ ਹੀ ਰਹੇਗਾ।
ਨਹੀਂ ਡਰਾਏ ਨਹੀਂ ਹੋਏਗਾ। ਟਾਇਮ ਦੇ ਅਕੋਰਡਿੰਗ ਫਿਫਟੀਨ ਮਿੰਟ ਛੱਡ ਦੇਣਾ ਫਿਫਟੀਨ ਮਿੰਟ ਹੋ ਜਾਣ ਫਿਰ। ਉਹਨੂੰ ਮਤਲਬ ਸਰਕੂਲਰ ਸਰਕੂਲਰ ਮੋਸ਼ਨ ਚ ਨਾ। ਫਾਈਵ ਟੂ ਸੈਵਨ ਮਿੰਨਟਸ ਮਸਾਜ ਕਰ ਲੈਦਾ ਫੇਸ ਦੀ।
ਅੱਛਾ, ਮਤਲਬ ਪੰਦਰਾਂ ਮਿੰਟ ਵੈਸੇ ਛੱਡਣਾ ਵਵੇ ਅਤੇ ਪੰਜ ਮਿੰਟ ਆਪਾਂ ਮਸਾਜ ਕਰਨੀ ਹੈ।
ਹਾਂਜੀ, ਸਰਕੂਲਰ ਮੋਸ਼ਨ ਚ ਕਰਨਾ ਮਸਾਜ।
ਅੱਛਾ ਜੀ, ਤਾਂ ਫਿੰਗਰਸ ਨਾਲ ਆਪਾਂ ਘੁਮਾ ਕੇ
ਹਾਂਜੀ, ਉਹ ਬਲੱਡ ਸਰਕੂਲੇਸ਼ਨ ਫਿਰ ਫੇਸ ਚ ਹੋ ਜਾਂਦਾ ਨਾ ਥੋੜਾ ਸਪੀਡਲੀ ਹੋ ਜਾਂਦਾ।
ਹਾਂਜੀ-ਹਾਂਜੀ, ਫਿਰ ਕੀ ਕਰਨਾ ਅਸੀਂ?
ਤੇ ਉਹਨੂੰ ਸਿੰਪਲੀ ਵਾਟਰ ਨਾਲ ਵਾਸ਼ ਕਰਕੇ ਨਾ ਫੇਸ ਸਾਰਾ
ਅਸੀਂ ਜਿਹੜਾ ਚਿਪਚਿਪਾ ਜ ਮੂੰਹ ਹੋਇਆ ਜਾਵੇ, ਫੇਸ ਸ਼ਹਿਦ 'ਤੇ ਸਿੰਪਲ ਪਾਣੀ ਨਾਲ ਉਤਰ ਜਾਵੇਗਾ।
ਹਾਂਜੀ-ਹਾਂਜੀ, ਬਿਲਕੁਲ ਉਤਰ ਜਾਏਗਾ ਸਿੰਪਲੀ ਵਾਟਰ ਨਾਲ ਫੇਸ ਵੋਸ਼ ਵੋਸ਼ ਕਰ ਲੈਣਾ।
ਅੱਛਾ, ਫਿਰ ਫੇਸ ਵੋਸ਼ ਕਰਨ ਦੇ ਬਾਅਦ
ਤੇ ਨੋਰਮਲੀ ਆਈਸ ਕਿਊਬ ਤੇ ਸਭ ਦੇ ਘਰ ਹੁੰਦੀਆਂ ਨੇ।
ਹਾਂਜੀ-ਹਾਂਜੀ।
ਆਈਸ ਕਿਊਬ ਫਿਰ ਰਬ ਕਰ ਲੈਣਾ, ਦਸ ਤੋਂ ਬਾਰਾਂ ਮਿੰਟ ਆਪਣੇ ਫੇਸ ਤੇ।
ਦਸ ਮਿੰਟ ਆਈਸ ਕਿਊਬ ਤੇ ਫਿਰ ਸਕਿੰਨ ਤਾਂ ਮੇਰੀ ਮਤਲਬ ਇੱਕਦਮ ਅਸੀਂ ਇੱਕ ਸੈਕਿੰਡ ਪੜ੍ਹਨੇ ਹਾਂ, ਤਾਂ ਬੜੀ ਸੁੁੰਨ ਹੋ ਜਾਂਦੀ ਹੈ ਦਸ ਮਿੰਟ ਕਿਸ ਤਰ੍ਹਾਂ ਉਹ ਪਾਏਗਾ ਹੈ ਨਾ ਇੱਕ-ਦੋ
ਹਾਂਜੀ। ਤੁਸੀਂ ਇੱਕ ਸਾਈਡ ਤੇ ਰੱਖੋਗੇ ਕਿਊਬ ਤੇ ਉਹ ਇੱਕ ਸਾਈਡ ਹੀ ਠੰਡੀ ਹੋਏਗੀ ਤੁਸੀਂ ਦਸ ਮਿੰਟ ਸਰਵ ਸਰਕੂਲਰ ਮੋਸ਼ਨ ਚ ਫੋਰ ਹੈਡ ਵਗੈਰਾ ਆਪਣੇ ਚੀਕਸ, ਨੋਜ ਇਧਰ ਪੂਰਾ ਕਰੋਗੇ ਤੇ ਇਤਨਾ ਠੰਡਾ ਨਹੀਂ ਲੱਗੇਗਾ ਮੈਂ ਖੁਦ ਟਰਾਈ ਕਰਨੀ ਆ।
ਅੱਛਾ, ਮੈਨੂੰ ਕੋਲਡ ਤਾਂ ਨਹੀਂ ਹੋਜੇਗਾ ਭੈਣ ਜੀ, ਦਸ ਮਿੰਨਟ।
ਨਹੀਂ। ਤੁਸੀਂ ਫਸਟ ਟਾਈਮ ਕਰ ਰਹੇ ਹੋ ਤੁਸੀਂ ਪੰਜ ਤੋਂ ਸੱਤ ਮਿੰਟ ਕਰ ਲੈਣਾ।
ਹਾਂਜੀ-ਹਾਂਜੀ, ਪੰਜ ਮਿੰਟ ਕਰ ਲਵਾਂਗੀ ਐਕਚੁਲੀ ਨਾ ਮਤਲਬ ਨ ਸੁਣ ਹੋਣ ਲੱਗ ਜਾਂਦਾ ਵੇ। ਤੁਸੀਂ ਦੱਸ ਰਹੇ ਹੋ ਤਾਂ ਦਸ ਮਿੰਟ ਹੋ ਵੀ ਸਕਦਾ ਵੇ ਕਿ ਕਰਦੇ ਹੋਣੇ ਤੁਸੀਂ ਤੇ ਅੱਛਾ ਫੇਰ
ਹਾਂਜੀ, ਮੈਂ ਕਰੀ ਹਾਂ। ਉਹ ਫਿਰ ਬਸ ਉਸ ਤੋਂ ਬਾਅਦ ਨੋਰਮਲੀ ਤੁਹਾਡੇ ਉੱਪਰ ਹੈਵੇ ਤੁਸੀਂ ਫਿਰ ਹਲਕਾ ਜਿਹਾ ਹੱਥੇ ਉਹ ਲੈ ਕੇ ਨਾ ਐਲੋਵੇਰਾ ਜੈਲ ਨੋਰਮਲੀ ਸਭ ਤੋਂ ਬੈਨੀਫਿਟ ਚੀਜ਼ ਹੈ, ਐਲੋਵੇਰਾ ਜੈਲ ਸਾਡੇ ਹੇਅਰਸ ਲਈ, ਸਕਿਨ ਲਈ। ਹੋਰ ਪ੍ਰੋਬਲਮਸ।
ਹਾਂਜੀ, ਅਸੀਂ ਇਹਨੂੰ ਐਲੋਵੇਰਾ ਜੈਲ ਨੂੰ ਇੰਟਰਨਲ ਵੀ ਯੂਜ ਕਰ ਸਕਦੇ ਹਾਂ ਕਈ ਲੋਕ
ਹਾਂਜੀ- ਹਾਂਜੀ, ਬਹੁਤ ਅੱਛਾ ਹੁੰਦਾ ਹੈ ਉਹ।
ਚਲੋ ਅੱਛੀ ਗੱਲ ਹੈਗੀ ਹੈ। ਤਾਂ ਵੈਸੇ ਮੈਨੂੰ ਐਲੋਵੇਰਾ ਦੇ ਬੈਨੀਫਿਟ ਤਾਂ ਮੈਨੂੰ ਪਤਾ ਸੀ ਬਟ ਜੋ ਸਕਿੰਨ ਵਿੱਚ ਤੁਸੀਂ ਦੱਸ ਰਹੇ ਹੋ ਉਹ ਤਾਂ ਮਤਲਬ ਕਦੇ- ਕਦਾਰ ਵੈਸੇ ਲਗਾਉਨੀ ਆ ਮਤਲਬ। ਪੀਣ ਦਾ ਨਹੀਂ ਹੈਗਾ ਹਿਸਾਬ।
ਤੇ ਇਹ ਜੋ ਮੈਂ ਰੈਮੇਡੀ ਦੱਸੀ ਹੈ ਨਾ ਇਹ ਵੀ ਤੁਸੀਂ ਵੀਕ ਚ ਦੋ ਵਾਰ ਕਰਨੀ ਹੈ।
ਅੱਛਾ-ਅੱਛਾ ਵੀ
ਹਾਂਜੀ ਲਗਾ ਕੇ ਫੇਸ ਤੇ ਹਾਂਜੀ। ਫੇਸ ਤੇ ਐਲੋਵੇਅਰ ਜੈਲ ਲਗਾ ਕੇ ਸੌ ਜਾਓ।
ਅੱਛਾ।
ਚ ਤੁਸੀਂ ਸਵੇਰੇ ਉੱਠੋਗੇ ਤੁਹਾਨੂੰ ਰਿਜ਼ਲਟਸ ਖੁਦ ਨਜ਼ਰ ਆਉਣਗੇ।
ਅੱਛਾ।
ਹਾਂ। ਹੂੰ।
ਅੱਜ ਤੁਸੀਂ ਮੈਨੂੰ ਬਹੁਤ ਅੱਛਾ ਦੱਸਿਆ, ਫਿਰ ਸਵੇਰੇ ਤੁਸੀਂ ਕੀ ਯੂਜ ਕਰਦੇ ਹੋ? ਮਤਲਬ ਰਾਤੀ ਤਾਂ ਚਲੋ ਮੈਂ ਲਗਾ ਕੇ ਸੌ ਗਈ ਹਾਂ ਟੈਨਿੰਗ ਵਾਸਤੇ ਤੇ ਸਵੇਰੇ ਸਕਿਨ ਦੇ ਉਤ ਤੇ ਜਿੱਦਾਂ ਆਪਾਂ ਸਵੇਰ ਆਉਂਦੀਏ ਨਹਾਦੇ ਹਾਂ ਤੇ ਆਪਣਾ ਫੇਸ ਕਿਹਦੇ ਨਾਲ ਵੋਸ਼ ਕਰੀਏ? ਤੇ ਮਤਲਬ ਐਸਾ ਕਿ ਕਰੀਏ ਜੋ ਸਾਡੀ ਸਕਿਨ ਮਤਲਬ ਇੱਕਦਮ ਟਾਈਟ ਔਰ ਗਲੋਇੰਗ ਰਹੇ।
ਮੈਂ ਦੱਸਾਂ ਤੇ ਸਿਰਫ਼ ਰੋ ਮਿਲਕ ਹੁੰਦਾ ਨਾ ਕੱਚਾ ਦੁੱਧ
ਹਾਂਜੀ ਹਾਂਜੀ।
ਕੱਚਾ ਦੁੱਧ ਤੇ ਇੱਕ ਚੁਟਕੀ ਵੇਸਣ ਦੀ ਆਪਣੀ ਤੱਲੀ ਤੇ ਹੀ ਪਾ ਕੇ ਐਵੇਂ ਮਿਕਸ ਕਰਕੇ। ਉਹਦੇ ਨਾਲ ਹੀ ਫੇਸ ਵਾਸ਼ ਕਰੋ।
ਅੱਛਾ। ਕੱਚੇ ਦੁੱਧ ਦਾ ਪਤਾ, ਆਪਾਂ ਮਤਲਬ ਬੜਾ ਸਾਡਾ ਮਤਲਬ ਕਲੀਨਜਿੰਗ ਮਿਲਕ। ਇੱਕ ਵਾਰ ਦਾ ਕੰਮ ਕਰਦਾ ਉਹ ਤਾਂ। ਇੱਕਦਮ ਸਾਡੀ ਗੰਦਗੀ ਕੱਢ ਦਿੰਦਾ ਨਾ। ਹੈਲੋ ਹੈਲੋ ਹੈਲੋ ਹੈਲੋ? ਹਾਂਜੀ ਆਵਾਜ਼ ਨਹੀਂ ਆ ਰਹੀ ਸੀ ਤੁਹਾਡੀ, ਹਾਂਜੀ।
ਉਹ ਨਾ ਮੈਂ ਤੁਹਾਨੂੰ ਫਿਰ ਕਰਨੀ ਆ ਕੋਲ, ਹੁਣ ਮੈਂ ਨੈਕਸਟ ਕਾਲ ਚ ਦੱਸਾਂਗੀ। ਕਿ ਓਕੇ ਏ।
ਹਾਂਜੀ। ਓਕੇ ਸਤਿ ਸ਼੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ।